ਸਤਿ ਸ਼੍ਰੀ ਕਾਲ ਜੀ, ਹੋਰ ਠੀਕ ਹੋ?
ਹਾਂਜੀ-ਹਾਂਜੀ ਠੀਕ ਹੋ, ਤੁਸੀਂ ਦੱਸੋ।
ਹਾਂਜੀ ਬਸ ਵਧੀਆ ਨਿਆਣੇ ਠੀਕ ਜੇ ਤੁਹਾਡੇ।
ਹਾਂਜੀ ਸਾਰੇ ਵਧੀਆ ਤੁਸੀਂ ਦੱਸੋ ਫੈਮਲੀ ਕਿੱਦਾਂ ਘਰੇ।
ਬਹੁਤ ਵਧੀਆ ਜੀ ਸਭ ਹਾਂ ਹਾਂਜੀ ਹਾਂਜੀ। ਸਭ ਠੀਕ ਨੇ ਹੋਰ ਕੀ ਕਰ ਰਹੀ ਸੀ।
ਕੁਛ ਨਹੀ ਬੈਠੇ ਸੀ ਹੋਰ ਤੁਸੀਂ ਕੀ ਕਰਦੇ ਸੀ।
ਬਸ ਜੀ ਹੁਣੇ ਚਾਹ ਪਾਣੀ ਪੀ ਕੇ ਜੀ ਅੰਦਰ ਹੀ ਬੈਠੇ ਜੇ।
ਅੱਛਾ,
ਹਾਂਜੀ ਹੋਰ ਸੁਣਾਓ!
ਹਾਂਜੀ, ਵਧੀਆ ਮੈਂ ਏ ਕੈੰਦੀ ਸੀ ਕਿ ਤੁਹਾਨੂੰ ਪਤਾ ਹੀ ਆ ਅੱਜ-ਕੱਲ ਪਾਣੀ ਦੀ ਕਿੰਨੀ ਵੇਸਟਿੰਗ ਹੁੰਦੀ ਪਈ ਆ।
ਹਾਂਜੀ-ਹਾਂਜੀ ਬਹੁਤ,
ਹਾਂ, ਹਾਂਜੀ ਪਾਣੀ ਆਪਾਂ ਨੂੰ ਸੇਵ ਕਰਕੇ ਰੱਖਣਾ ਚਾਹੀਦਾ ਵਾ।
ਹਾਂਜੀ।
ਹਾਂਜੀ, ਤੁਹਾਨੂੰ ਪਤਾ ਈ ਅੱਜ-ਕੱਲ੍ਹ ਜਿੱਥੇ ਵੀ ਦੇਖ ਟੂਟੀ ਖੁੱਲੀ ਛੱਡੀ ਹੁੰਦੀ ਆ ਪਾਣੀ ਦੀ। ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਪਏ ਆ।
ਹਾਂਜੀ।
ਹਾਂਜੀ, ਥੋਨੂੰ ਪਤਾ ਈ ਆ ਫੇਰ ਅੱਗੇ ਹਨਾ ਪਾਣੀ ਲੈਂਦੇ ਮਿਲਣਾ ਨੀ। ਫਿਰ ਥੋਨੂੰ ਹਾਂਜੀ ਕਹਿੰਦੇ ਫਿਰ। ਹਾਂਜੀ ਪਾਣੀ ਦੀ ਬਹੁਤ ਮਤਲਬ ਕਿ ਕੀਮਤ ਆ
ਹਾਂਜੀ ਸਮਝਦੇ ਨੀ ਨਾ ਜੀ ਲੋਕੀ।
ਹਾਂਜੀ, ਜਿੱਥੇ ਵੀ ਦੇਖੋ ਕੋਈ ਟੂਟੀ ਖੁੱਲੀ ਛੱਡ ਕੇ ਫਿਰਦਾ ਵਾ। ਕਿਸੇ ਦੀ ਉਹ ਕੋਈ ਬਹੁਤ ਜ਼ਿਆਦਾ ਪਾਣੀ ਵੇਸਟ ਕਰਦਾ ਪਿਆ ਵਾ ਹਨਾ ਆਪਾਂ ਨੂੰ ਚਾਹੀਦਾ ਵਾ ਕਿ ਆਪਾਂ ਹਨਾ ਥੋੜ੍ਹਾ ਹਿਸਾਬ ਤਰੀਕੇ ਨਾਲ ਪਾਣੀ ਵਰਤੀਏ ਪਾਣੀ ਨੂੰ ਸੇਵ ਕਰਕੇ ਰੱਖੀਏ ਹਨਾ ਵੀ। ਆਣ ਵਾਲੀ ਜਨਰੇਸ਼ਨ ਨੂੰ ਵੀ ਨਾ ਉਹ ਹੋਵੇ ਤੰਗੀ ਹੋਵੇ ਪਾਣੀ ਤੋਂ ਹਾਂਜੀ।
ਲੋਕੀ ਸਮਝਦੇ ਨੇ ਨਾ ਅੱਜ। ਕੱਲ ਦੇ ਬਸ ਕੱਪੜੇ ਧੋਣ ਜੇ ਇਨਾ ਇਨਾ ਪਾਣੀ ਵੇਸਟ ਕਰਦੇ ਆ ਨਾ। ਪੀਣਾ ਵੀ ਹੋਏ ਤਾਂ ਦੇਖੋ ਭਰੀ ਬਾਲਟੀ ਬ ਨੂੰ ਰੋੜ ਕੇ ਫ਼ਿਰ ਉਹਨੂੰ ਦੁਬਾਰੇ ਭਰਦੇ ਆ ਤਾਜ਼ਾ ਪਾਣੀ।
ਹਾਂਜੀ ਤੁਹਾਡੇ ਸਾਹਮਣੇ ਕਿ ਕਿੰਨਾ ਪਾਣੀ ਯੂਜ ਹੁੰਦਾ ਵਾ।
ਦੇਖਲੋ ਉਹ ਵੀ ਦੇਖੋ ਪਿੰਡ ਵਗੈਰਾ ਹੈਗੇ ਜਿੱਥੇ ਦੇਖੋ ਪਾਣੀ ਵੀ ਨੀ ਆ ਰਿਹਾ। ਪੀਣ ਵਾਸਤੇ ਵੀ ਲੋਕੀ ਤਰਸਦੇ ਪਏ ਨੇ ਪਾਣੀ ਹਨਾ। ਤੇ ਐ ਦੇਖਲੋ ਲੋਕੀ ਐਵੇਂ ਵਜਾਈ ਜਾ ਰਹੇ ਨੇ ਵੇਸਟ ਕਰ ਰਹੇ ਨੇ। ਹੈਲੋ,
ਕਿ ਰਾਜਸਥਾਨ ਚ ਰਾਜਸਥਾਨ ਚ ਤੁਸੀਂ ਦੇਖੋ ਰਾਜਸਥਾਨ ਚ ਲੋਕੀ ਨਹਿਰਾਂ ਦਾ ਪਾਣੀ ਪੀਂਦੇ ਆ ਹਾਂਜੀ।
ਉੱਥੇ ਵੀ ਪਾਣੀ ਦੀ ਬੜੀ ਕਮੀ ਐ ਨਾ।
ਹਾਂਜੀ ਉੱਥੇ ਨਾ ਤੁਹਾਨੂੰ ਪਤਾ ਨਾ ਟੂਟੀ ਟੂਟੀ ਆਂਦੀ ਆ ਨਾ। ਤਿੰਨ ਚਾਰ ਦਿਨ ਵੱਧ ਟੂਟੀ ਆਂਦੀ ਆ ਤੇ ਉਹ ਡਿੱਗੀਆਂ ਚ ਪਾਣੀ ਭਰਦੇ ਆ।
ਅੱਛਾ ਜੀ,
ਹਾਂਜੀ ਤੇ ਤੁਹਾਨੂੰ ਪਤਾ ਹੀ ਆ ਕਿੰਨੀ ਤੰਗੀ
ਕਈ ਸ਼ਹਿਰਾਂ ਚ ਦੇਖੋ ਜੇ ਐਵੇਂ ਹੈਗਾ ਜੇ ਇੱਕ ਦਿਨ ਪਾਣੀ ਆਂਦਾ ਤੇ ਇੱਕ ਦਿਨ ਨੀ ਆਂਦਾ ਦੇਖੋ। ਇਧਰ ਦੇਖੋ ਉਹਨਾਂ ਨੂੰ ਪਤਾ ਹੈ ਪਾਣੀ ਦੀ ਕੀਮਤ ਕੀ ਹੈਗੀ ਜੀ ਉਹ ਵੇਸਟ ਤਰੀਕੇ ਨਾਲ ਕਰਦੇ ਨੇ।
ਹਾਂਜੀ,
ਇੱਥੇ ਤਾਂ ਦੇਖ ਲੋਓ ਪਾਣੀ ਵੀ ਖੁੱਲ੍ਹਾ ਆਂਦਾ ਜਿਥੇ ਵੇਸਟ ਵੀ ਬਹੁਤ ਕਰਦੇ ਨੇ।
ਹਾਂਜੀ ਹੁਣ ਤੁਸੀਂ ਰਾਜਸਥ ਹਾਂਜੀ ਤੁਸੀਂ ਸ਼ਾਇਦ ਗਏ ਹੋਗੇ ਪਤਾ ਨੀ ਮੈਨੂੰ ਗਏ ਹੋਗੇ ਜਾਂ ਨਹੀਂ ਗਏ ਹੋਗੇ।
ਗਏ ਨੀ ਕਬੀ।
ਕਿ ਮੈਂ ਮੈਂ ਗਈ ਵੀ ਆ ਨਾ ਤੇ ਉੱਥੇ ਮੈਂ ਦੇਖਿਆ ਵਾ ਉਹਨਾਂ ਦਾ ਹਾਲ। ਕਿੱਦਾਂ ਉਹ ਡਿੱਗੀਆਂ ਚ ਪਾਣੀ ਭਰ ਭਰ ਪੀਂਦੇ ਆ ਤੁਹਾਡੇ ਸਾਹਮਣੇ ਕਿ ਨਹਿਰਾਂ ਨਹਿਰਾਂ ਚ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਪਾਣੀ ਹੁੰਦਾ।
ਬਸ ਜੀ ਹਾਂਜੀ ਬਹੁਤ ਹੀ ਖਾਰਾ ਜਿਹਾ ਪਾਣੀ ਹੁੰਦਾ ਵੈ। ਹਾਂਜੀ ਬਸ ਜੀ ਹਾਂਜੀ।
ਹਾਂਜੀ ਹੋਰ,
ਬਸ ਜੀ ਬਚਾ ਕੇ ਰੱਖੋ ਜੀ ਪਾਣੀ ਹਨਾ ਜੀ।
ਹਾਂਜੀ,
ਤਾਂ ਬੰਦਾ ਚਲੋ ਕਰ ਲੈਂਦਾ ਸੇਵ ਬਾਕੀ ਹੋਰ ਲੋਕਾਂ ਨੂੰ ਬੰਦਾ ਕਿਵੇਂ ਸਮਝਾਵੇ ਨਾ।
ਹਾਂਜੀੱ ਕੁਛ ਕਹਿੰਦੇ ਆਾ ਤੇ ਫਿਰ ਕਹਿ ਦਿੰਦੇ ਆ ਤੁਸੀਂ ਸਾਨੂੰ ਕਹਿੰਦੇ ਕਿਉਂ ਫਿਰ ਬੋਲਦੇ ਆ
ਹਰ ਇੱਕ ਦਾ ਮਨ ਇੱਕ ਜਿਹਾ ਨਹੀਂ ਹੁੰਦਾ ਨਾ।
ਹਾਂਜੀ, ਤੁਹਾਨੂੰ ਪਤਾ ਹੀ ਆ ਅੱਜ ਕੱਲ ਫਿਰ ਕਹਿ ਦਿੰਦੇ ਤੁਸੀਂ ਸਾਨੂੰ ਕਿਉਂ ਕਹਿੰਦੇ ਜੋ। ਸਾਡੀ ਮਰਜ਼ੀ ਅਸੀਂ ਜਿੰਨਾ ਮਰਜ਼ੀ।
ਬਸ ਜੀ ਅੱਜ ਕਲ ਤੇ ਕੋਈ ਸੁਣਦਾ ਵੀ ਨਹੀਂ ਜੀ। ਸਾਡੇ ਬਾਰੇ ਕਹੋ ਕਿਉਂ ਤੁਸੀਂ ਠੀਕ ਹੈ ਨਾ ਜੀ।
ਹਾਂਜੀ। ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਸ਼ੋਪਿੰਗ ਕਿਦਾਂ ਕਰਦੇ ਹੋ ਆਨਲਾਈਨ ਜਾਂ ਆਫਲਾਈਨ। ਹਾਂ, ਮੈਂ ਵੀ ਜ਼ਿਆਦਾਤਰ ਔਫਲਾਈਨ ਹੀ ਕਰਦੀ ਹਾਂ ਕਿਉਂਕਿ ਔਨਲਾਈਨ ਤੁਹਾਨੂੰ ਪਤਾ ਹੀ ਆ ਕਿੰਨੇ ਦਿਨਾਂ ਬਾਅਦ ਆਉਂਦਾ ਵਾ ਪਾਰਸਲ ਹਨਾ ਜੇ ਬੰਦੇ ਨੂੰ, ਬੰਦੇ ਨੂੰ ਜੇ ਲੋੜ ਹੋਵੇ ਕਿਸੇ ਚੀਜ਼ ਦੀ।
ਉਹ ਆਫਲਾਈਨ ਦਾ ਚਲੋ ਇਹ ਨਾ ਕਿ ਜਦੋਂ ਸਾਨੂੰ ਚਾਹੀਦਾ ਹੈਗਾ ਜਾਂ ਮਾਰਕੀਟ ਜਾ ਕੇ ਲਿਆਓ ਔਰ ਇੱਕ ਇਹ ਹੈਗਾ ਕੇ ਔਫਲਾਈਨ ਚ ਥੋੜਾ ਕੱਪੜਾ ਦੇਖ ਕੇ ਲੈ ਲੈਂਦਾ ਜੀ ਬੰਦਾ ਹਨਾ ਜੀ। ਆਨਲਾਈਨ ਪਤਾ ਨੀ ਦੇਖੋ ਕੀ ਕੱਪੜਾ ਆਉਂਦਾ ਜੀ ਕੀ ਨਹੀਂ ਫੈਬਰਿਕ ਹੈਗਾ ਵਾ ਉਹਦਾ।
ਹਾਂਜੀ ਓਨਲਾਈਨ ਓਨਲਾਈਨ ਮੈਂ ਮੰਗਵਾਇਆ ਸੀ। ਸੂਟੋਣ ਦੇ ਚ ਕੱਟ ਨਿਕਲੇ ਸੀਗੇ।
ਹਾਂਜੀ ਤੇ ਦੇਖੋ ਚੇਂਜ ਵੀ ਕਰਨਾ ਤੇ ਦੇਖੋ ਦਸ ਦਸ ਦਿਨ ਲਗਾ ਦਿੰਦੇ ਜੀ। ਚੇਂਜ ਕਰਨ ਲਈ ਵੀ।
ਹਾਂਜੀ,
ਜ਼ਿਆਦਾ ਬੈਸਟ ਨਾ ਦੇਖੋ ਖੁੱਦ ਜਾ ਕੇ ਦੇਖ ਕੇ ਲੈ ਕੇ ਆਓ ਕਿੰਨਾ ਕੁ ਕੱਪੜਾ ਚਾਹੀਦਾ ਵਾ ਛੋਟਾ ਹੋਵੇ ਵੱਡਾ ਹੋਵੇ ਹਨਾ।
ਹਾਂਜੀ ਤੁਹਾਨੂੰ ਪਤਾ ਹੀ ਆ ਮੀਸ਼ੋ ਤੇ ਤਾਂ ਫਿਰ ਰਿਟਰਨ ਵੀ ਨੀ ਹੁੰਦਾ ਪਾਰਸਲ।
ਹਾਂਜੀ ਕਰ ਵੀ ਦਿੰਦੇ ਨੇ ਲੇਕਿਨ ਟਾਈਮ ਬਹੁਤ ਲਗਾ ਦਿੰਦੇ ਨਾ ਨਾ ਤੇ ਕਈ ਵਾਰੀ ਮੈਂ ਵੀ ਇੱਕ ਵਾਰੀ ਮੀਸ਼ੋ ਤੋਂ ਮੰਗਵਾਇਆ ਸੀਗਾ। ਦੋ ਫਰੋਕ ਆਪਾਂ ਇਕੱਠੇ ਮੰਗਵਾਏ ਸੀ ਭਾਬੀ ਤੇ ਮੈਂ ਤੇ ਇੱਕ ਫਰੋਕ ਆਈ ਸੀ ਪੈਸੇ ਉਹਨੇ ਦੋ ਦੇ ਲਾ ਲਿੱਤੇ ਸੀ। ਤੇ ਫਿਰ ਮੈਂ ਦੁਬਾਰਾ ਉਹਨੂੰ ਡਾਲਿਆ ਕਿ ਮੇਰਾ ਇੱਕ ਪਰਸ ਪਾਰਸਲ ਨਹੀਂ ਆਇਆ।
ਅੱਗੇ ਤਾਂ ਕਦੇ ਆਇਆ ਨੀ ਕਦੇ ਨੀ ਹਾਂਜੀ ਤੁਹਾਨੂੰ ਪਤਾ ਹੀ ਆ ਫਿਰ ਕਿੱਦਾਂ ਕਰ ਲੈਂਦੇ ਆ ਕਈ ਵਾਰੀ ਕਿਸੇ ਬੰਦੇ ਦਾ ਕੋਈ ਸਮਾਨ ਹੁੰਂਦਾ। ਕੋਈ ਨਹੀਂ ਵੀ ਆਂਦਾ। ਹਾਂ ਹਾਂਜੀ।
ਕਿਤੇ ਦੇਖ ਕੇ ਭਾਲ
ਹਾਂਜੀ।
ਵੈਸੇ ਕਿਸ ਜਗ੍ਹਾ ਦਾ ਬੈਸਟ ਏ ਕੱਪੜਾ ਤੁਹਾਨੂੰ ਤੇ ਪਤਾ ਈ ਹੋਏਗਾ ਜੀ।
ਮੈਨੂੰ ਤਾਂ ਜਿਆਦਾਤਰ ਲੁਧਿਆਣੇ ਦਾ ਵਧੀਆ ਲੱਗਦਾ।
ਅੱਛਾ ਪੰਜਾਬ ਦਾ ਕੱਪੜਾ ਜੀ ਵਧੀਆ ਹੁੰਦਾ ਨਾ ਸੁਣਿਆ ਤੇ ਮੈਂ।
ਹਾਂਜੀ।
ਠੀਕ ਮਿਲ ਜਾਂਦਾ ਵੈਸੇ ਰੇਟ ਵਗੈਰਾ ਓਦਰ ਤੇ‌।
ਹਾਂਜੀ ਰੇਟ ਵਗੈਰਾ ਬੋਤ ਵਧੀਆ ਮਿਲਦਾ ਵਾ। ਕੱਪੜਾ ਵੀ ਬੋਤ ਵਧੀਆ ਹੁੰਦਾ ਵਾ।
ਅੱਛਾ ਹੋਲਸੇਲ ਵਗੈਰਾ ਮਿਲ ਜਾਂਦੇ ਹੋਣੇ ਨਾ।
ਹਾਂਜੀ ਹਾਂਜੀ ਤੁਸੀਂ। ਅੱਛਾ ਤੁਸੀਂ ਵੀ ਕਰਦੇ ਹੋ।
ਹਾਂਜੀ ਮੈਂ ਘਰੇ ਹੀ ਆਪਣਾ ਛੋਟਾ ਜਿਹਾ ਪਾਇਆ ਦਾ ਨਾ ਕੱਪੜਾ।
ਚਲੋ ਵਧੀਆ। ਵਧੀਆ ਦਾ ਕੰਮ ਹੋਣਾ ਚਾਹੀਦਾ। ਚਾਹੀਦਾ ਵਾ।
ਹਾਂ, ਬੱਚੇ ਪੜ੍ਹਦੇ ਤੁਹਾਡੇ ਅੱਛਾ ਜੀ।
ਹਾਂਜੀ ਤੁਹਾਡੇ ਬੱਚੇ ਕਿੰਨਵੀ ਚ ਪੜ੍ਹਦੇ ਆ।
ਇੱਕ ਮੇਰਾ ਮੁੰਡਾ ਜੀ ਛੇਵੀਂ ਚ ਹੈਗਾ ਤੇ ਇੱਕ ਕੁੜੀ ਆ ਉਹ ਛੋਟੀ ਹੈਗੀ ਹਲੇ ਨਾ। ਪਾਇਆ ਨੀ ਉਹਨੂੰ ਹਲੇੇ ਤਿੰਨ ਸਾਲ ਦੀ ਹੈਗੀ।
ਅੱਛਾ।
ਹਾਂਜੀ ਤਾਡੇ ਬੱਚੇ।
ਹੋਰ ਦੱਸੋ।
ਬਸ ਵਧੀਆ ਜੀ।
ਹਾਂਜੀ ਤੁਹਾਨੂੰ ਪਤਾ ਈ ਆ ਤੁਸੀਂ ਵੀ ਤੁਸੀ ਵੀ ਆਪਦੇ ਬੱਚਿਆਂ ਨੂੰ ਸਮਝਾਇਆ ਕਰੋ, ਕਿ ਪਾਣੀ ਦੀ ਬ ਜਦ ਟਿਕਣ
ਹਾਂਜੀ। ਮੈਂ ਤੇ ਵੇਖੋ ਅਪਣੇ ਬੱਚੇਆਂ ਨੂੰ ਕਹਿੰਨੀ ਆਂ, ਮੈਂ ਤੇ ਵੇਸਟ ਕਰਨ ਈ ਨੀ ਦਿੰਦੀ ਇਹਨਾਂ ਨੂੰ ਨਾ।
ਹਾਂਜੀ ਤੁਹਾਨੂੰ ਪਤਾ ਈ ਆ, ਬੱਚੇਆਂ ਨੂੰ ਸਮਝਾਇਆ ਸਹੀ ਹੁੰਦਾ ਵਾ।
ਹਾਂਜੀ ਕਿਉ ਮਾਂ ਪਿਓ ਨੇ ਈ ਸਮਝਾਉਣਾ, ਜੇ ਸ਼ੁਰੂ ਤੋਂ ਸਮਝਾਵਾਂਗੇ, ਫੇਰ ਅੱਗੇ ਜਾ ਕੇ ਬੱਚੇਆਂ ਨੂੰ ਨੌਲੇਜ ਹੋਏਗੀ ਜੀ, ਪਾਣੀ ਦਾ ਕਿੰਨਾ ਕੀਮਤੀ ਹੈਗਾ ਐ।
ਹਾਂਜੀ ਫੇਰ ਤੁਹਾਨੂੰ ਪਤਾ ਈ ਆ, ਬੱਚੇ ਫੇਰ ਜੇ ਨਾ ਆਪਾਂ ਸਮਝਾਵਾਂਗੇ ਫੇਰ ਬ ਜੇ ਜਆਦਾ ਯੂਜ ਕਰਦੇ ਆ, ਹਾਂਜੀ। ਹਾਂਜੀ।
ਹੋਰ ਤੁਸੀ ਕਿੱਥੋਂ ਲੈ ਕੇ ਆਂਦੇ ਓ ਕੱਪੜੇ?
ਕੱਪੜਾ ਜੀ ਕਦੀ ਅਪਣਾ ਅੰਬਾਲਾ ਤੋਂ ਲੇ ਆਈ ਦਾ ਐ।
ਵਧੀਆ ਮਿਲਦੇ ਆ, ਹਾਂ ਜੀ।
ਹਾਂਜੀ, ਕਈ ਵਾਰੀ ਸਾਡੇ ਏਧਰ ਈ ਹੈਗਾ ਜੀ।
ਲੋਕਲ ਈ, ਔਥੋਂ ਈ ਲੈ ਆਉਂਦੇ ਨੇ ਜੀ, ਜਾਦਾ ਜ਼ਰੂਰੀ ਹੋਏ ਤੇ। ਹਾਂਜੀ, ਜੇ ਆਰਾਮ ਨਾਲ ਲੈਣੇ ਤੇ ਫੇਰ ਰਾਮ ਨਾਲ ਲੁਧਿਆਣੇ ਜਾਂ ਕਦੀ ਏਕ ਅੱਧਾ ਚੱਕਰ ਲਗਾਇਆ ਸੀਗਾ, ਫੀਲਡ ਗੰਜ ਹੈ ਨਾ। ਕੋਈ ਅੰਦਰ ਐ
ਹਾਂਜੀ ਲੁਧਿਆਣੇ ਚ ਤਾਂ, ਵੈਸੇ ਮੈਂ ਤੇ ਜ਼ਿਆਦਾਤਰ ਲੁਧਿਆਣੇ ਤੋ ਹੀ ਲੈਂਨੀ ਆਂ। ਹਯੇ ਖਲਾ
ਮੈਂਮ ਪਤਾ ਕੀ ਹੈ, ਪੰਜਾਬ ਦਾ ਕੱਪੜਾ
ਬੜਾ ਮੁਸ਼ਕਿਲ ਜੀ, ਹਾਂਜੀ ਪੇ ਕੁ ਤਰ ਖਲਾ ਰਿ ਠ ਗਿਆ ਸ ਹਾਂਜੀ, ਵਧੀਆ ਤੁਸੀਂ ਬ ਡੀਸ਼ ਵਗੈਰਾ ਤੁਹਾਨੂੰ ਪਤਾ ਹੀ ਐ, ਜ਼ਿਆਦਾਤਰ ਹੈਲਦੀ ਖਾਣਾ ਖਾਣਾ ਚਾਹੀਦਾ ਵਾ
ਹਾਂਜੀ, ਫਿਰ ਵੀ ਕੋਈ ਆਪਨਾ ਪਸੰਦ ਹੁੰਦਾ ਨਾ ਫਿਰ
ਫੂਡ ਫਾਸਟ ਫੂਡ ਵੀ ਜ਼ਿਆਦਾ ਨੁਕਸਾਨ ਕਰਦਾ
ਹਾਂ ਉਹ ਤਾਂ ਹੈ ਜੀ, ਫਾਸਟ ਫੂਡ ਤੇ ਪਰ ਏ ਮਨਦੇ ਕਿੱਥੇ ਜੀ, ਸਾਰੇ ਹੀ ਖਾਂਦੇ ਨੇ ਜੀ ਸਵਾਦ ਦੇ ਤੌਰ ਤੇ।
ਹਾਂਜੀ
ਨਈ ਜੀ, ਹਾਂਜੀ ਨਿਆਣੇ ਵੀ ਨੀ ਮੰਨਦੇ ਅੱਜ ਕੱਲ ਤੇ।
ਹਾਂਜੀ ਫੇਰ ਨੁਕਸਾਨ ਵੀ ਜਾਦਾ ਹੁੰਦਾ। ਅਪਣਾ ਫਾਸਟ ਫੂਡ ਨਾਲ।
ਮੈਂ ਵੀ ਜਿਆਦਾਤਰ ਤੇ ਘਰੇ ਈ ਬਣਾ ਲੈਂਨੀ ਆਂ ਜੀ।
ਹਾਂਜੀ, ਆਪਦਾ ਘਰੇ ਬਣਾ ਲਓ ਓ ਹੈਲ ਹੁੰਦਾ ਵਾ, ਬਜ਼ਾਰ ਵਾਲਾ ਕੁਛ ਵੀ ਨੀ ਮੰਗਵਾਉਣਾ ਚਾਹੀਦਾ।
ਤੇਲ ਕਿੰਨੇ ਟਾਈਮ ਦਾ ਜੀ ਪਿਆ ਓਹਨਾਂ ਕੋਲ।
ਹਾਂਜੀ ਹੁਣ ਚੌਮਿਨ ਬਣਾਂਦੇ ਐ, ਫਿਰ ਪਤਾ ਨੀ ਕਿੰਨੇ ਕਿੰਨੇ ਟਾਈਮ ਦੀਆਂ ਸੋਸਾ ਪਾਉਂਦੇ, ਕਿੰਨੇ ਟਾਈਮ ਦੀ ਸਬਜ਼ੀ ਪਈ ਹੁੰਦੀ ਆ।
ਬਸ ਜੀ। ਪਰ ਕੋਸ਼ਿਸ਼ ਹੀ ਕਰੋ, ਵੀ ਆਪਣੇ ਬੱਚਿਆਂ ਨੂੰ ਚਲੋ ਘਰੋਂ ਦਾ ਹੀ ਬਣਾ ਕੇ ਦਓ ਨੀ
ਹਾਂਜੀ ਅਸੀਂ ਤਾਂ ਆਪ ਜਿਹੜਾ ਕੁਛ ਖਾਣਾ ਹਦਾ ਘਰੇ ਬਣਾ ਲਈਦਾ
ਹਾਂਜੀ, ਏ ਤਾਂ ਸਭ ਤੋਂ ਵਧੀਆ ਹੈ ਜੀ, ਦੇਖ ਕੇ ਬੰਦਾ ਬਣਾਉਂਦਾ ਜੀ ਠੀਕ ਹੈ ਜੀ, ਮੈਂ ਮਸਾਲਾ ਬਾਜੀ ਸਭ ਸਭ ਤੋਂ ਬੈਸਟ ਹੈਗਾ ਜੀ ਘਰ ਦਾ ਖਾਣਾ
ਹਾਂਜੀ
ਮੈਦਾ ਵੀ ਥੋੜਾ ਘੱਟ ਯੂਜ ਕਰੋ ਨਾ
ਹਾਂਜੀ ਮੈਦਾ ਵੀ ਬਹੁਤ ਨੁਕਸਾਨ ਕਰਦਾ
ਹਾਂਜੀ ਮੈਦਾ ਤੇ ਜੰਮ ਜਾਂਦਾ ਜਮਾ ਹੀ ਅੰਦਰ
ਮੈਨੂੰ ਕਹਿੰਦੇ ਹਾਂਜੀ ਕਮਰੇ ਇਹ ਤਾਂ ਬਣਦੀ ਨੀ ਕਿਸੇ ਨੇ ਤਾਂ ਬਲਾਉਂਦੀ ਨੀ ਕਿਸੇ ਨੇ
ਹੋਰ ਦੱਸੋ ਜੀ ਅੱਛਾ। ਚਲੋ ਕਰਾਂਗੀ ਜੀ ਫਿਰ ਮੈਂ ਤੁਹਾਨੂੰ ਦੁਬਾਰਾ ਕੋਲ ਕਰਾਂਗੀ ਠੀਕ ਹੈ ਜੀ
ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ
ਦੇ ਕਾਕੀ